ਸਤਿ ਸ੍ਰੀ ਅਕਾਲ ਜੀ ਕੀ ਹਾਲ ਭੈਣ ਜੀ।
ਠੀਕ ਹੈ ਤੁਸੀਂ ਦੱਸੋ?
ਠੀਕ ਵਧੀਆ। ਕੀ ਹੋ ਰਿਹਾ?
ਬਸ ਵਧੀਆ।
ਹੋਰ ਕਦੋਂ ਪੁੱਚੇ।
ਅਸੀਂ, ਮੈਂ ਆਈ ਸੀ ਕੱਲ, ਸਵੇਰੇ ਦਸ ਵਜੇ।
ਦਸ ਵਜੇ ਬੜੀ ਲੇਟ।
ਹਾਂ। ਫੇਰ ਉਹ ਨਾਸ਼ਤਾ ਕਰਨ ਲੱਗ ਗਏ ਸੀ ਰਸਤੇ ਚ' ਹੈਂ।
ਹੈਂ। ਕਿਦੇ ਟ੍ਰੇਨ ਸੀ।
ਸਵਾ ਅੱਠ ਵਜੇ ਪਹੁੰਚ ਗਈ ਸਿ ਅਬਾਲਾ।
ਅੱਛਾ।
ਨਾਸਤਾ ਕਰਨ ਲਾੱਗ ਗੇ ਸੀ ਰਸਤੇ ਇਚ।
ਅੱਛਾ।
ਤੇ ਦਾੱਸ ਵਾੱਜਗੇ ਘਾਰ ਆਂਦੇ-ਆਂਦੇ ਹਾਂ, ਜਬ ਵਦੀਆ।
ਹੋਰ, ਉਦੀ ਠੀਕ ਏ ਤਬੀਅਤ, ਗੈਰੀ ਦੀ?
ਗੈਰੀ ਤੇ ਠੀਕ ਏ ਹੁਨ, ਬਾੱਸ ਐ ਕਮਜੋਰੀ ਏ।
ਹਾਂ, ਓ ਤੇ ਠੀਕ ਹੋ ਜੇਗਾ।
ਹਾਂ, ਹਜੇ ਕੰਮ, ਹਜੇ ਕੰਮਜੋਰੀ ਏ।
ਹਾਂ, ਦੁੱਧ-ਦੁੱਧ ਪੇਆ ਵਦੀਆ, ਖੁਆ ਓਨ ਅੱਛਾ।
ਹੂੰ, ਹੋਰ ਤੂਸੀ ਠੀਕ ਓ?
ਹਾਂ, ਠੀਕ ਆਂ ਅਸੀ ਵੀ, ਗਰਮੀ ਬੜੀ ਖ਼ਤਰਨਾਕ ਪੈ ਰੀ ਈ ਧੁੱਪ ਪੈਰੀ, ਅੰਦਰ ਕਮਰੇ ਚ ਬਏ ਬਾਰ ਨਿਕਲੋ ਤੇ ਏ ਆੱਗ ਲੱਗਦੀ।
ਏੱਥੇ ਵੀ, ਏਥੇ ਤਾ ਜਦੋਂ ਮੈਂ ਆਈ ਆਂ, ਓਸੇ ਟਾਈਮ ਮੀਹ ਆਏਐ।
ਹਾ, ਮੈਂ ਸੁਨੇਆ
ਕੱਲ ਬਾਰੀ ਓ ਸੀ ਨਾ ਗੁਰ, ਹਾਂ, ਨਗਰ ਕੀਰਤਨ ਲੇਟ ਨਿਕਲੇਆ ਫੇਰ।
ਅੱਛਾ।
ਬੜੀ ਬਾਰਿਸ਼ ਆਈ, ਤੂਫਾਨ ਆਏਆ ਇੱਨਾ।
ਅੱਛਾ, ਫੇਰ ਤੇ ਠੰਡਕ ਹੋ ਗਈ ਹੋਈ ਉਥੇ ਬੜੀ?
ਨਈ ਉਂਜ ਈ ਗਰਮੀ, ਅੰਦਰ ਬੈਠੋ ਠੰਡਕ ਏ।
ਅੱਛਾ।
ਧੁੱਪ ਵੇ ਨਾ, ਧੁੱਪ ਬਾਰ, ਗਰਮੀ ਧੁੱਪ ਦੀ।
ਬਾਰ ਗੱਲੀ ਚ ਬੰਦਾ ਜਾ ਈ ਨੀ ਸਕਦਾ, ਬਾਰ ਬੰਦਾ ਦਿਨ ਇਚ ਤੇ।
ਹਾਂ, ਓਈ ਤੇ, ਬੋਤ ਗਰਮੀ ਏ।
ਹੋਰ, ਹੋਰ ਕੀ ਹੋ ਰੇਐ ਫੇਰ?
ਬਾੱਸ ਵਦੀਆ, ਦਾਦੀ ਆ ਗਈ ਏ?
ਦਾਦੀ ਬੀ ਆ ਗਈ, ਚਲੀ ਵੀ
ਹੈਂ?
ਹਾਪੜ ਗਈ ਐ, ਭੂਆ ਆਈ ਸੀ।
ਚੱਲੀ ਗੀ ਏ?
ਹਾਪੜ
ਅੱਛਾ, ਚਲੀ ਵੀ ਗਈ ਏ?
ਹਾਂ, ਹਾਪੜ ਗਈ।
ਮੈਂ ਪੁੱਛੇਆ ਸੀ
ਪ੍ਰਿਐਂਕਾ ਕੈਰੀ ਸੀ ਨਾ, ਕੈਂਦੀ ਦਾਦੀ ਸੋਈ ਰਹਤੀ ਹੈ, ਲੜ ਕੀ ਪਕੜਤੀ ਨੀ ਐ ਕੈਂਦੀ ਕੇਆ ਫੈਦਾ ਯ੍ਹਾਂ ਰੈਣੇ ਕਾ, ਕੈ ਦੇਤ
ਅੱਛਾ।
ਅੱਛਾ।
ਹਾਂ ਫੇਰ
ਤੇ ਓਦਾਂ ਫੇਰ ਸੱਸ ਕਹਿੰਦੀ ਹੋਏਗੀ ਤੁਸੀਂ ਰਾਤੀ ਮੈਂ ਰਾਤੀ ਜਾਗ ਲਿਆ ਕਰਾਂਗੀ ਤੁਸੀਂ ਕਰੋ ਫੇਰ ਕੰਮ ਸਵੇਰੇ ਰੋਟੀਆਂ ਬਣਾਓ
ਤੁਹਾਡਾ ਕੀ ਫਾਇਦਾ ਇੱਥੇ ਰਹਿਣ ਦਾ ਜੇ ਤੁਸੀਂ ਕੁਛ ਕਰਨਾ ਹੀ ਨਹੀਂ ਹੈ।
ਅੱਛਾ।
ਫੇਰ ਸਸ ਕਹੰਦੀ ਫੇਰ ਸੀਸ ਕਹੰਦੀ ਮੇਰੇ ਵਾਸਤੇ ਤਾ ਖੇਚਲ ਵੱਧ ਹੀ ਗਈ।
ਹਾਂ।
ਕੰਮ ਜਦ ਮੇਰਾ ਹੱਥ ਨਹੀਂ ਵੱਡਾ ਰੇ ਤੇ ਮੇਰੀ ਖੇਚਲ ਇੱਕ ਵੱਧ ਗੀ ਇੱਕ ਬੰਦੇ ਦੀ ਰੋਟੀ ਦੀ ਹੈਂ
ਉਹਨੂੰ ਉੱਪਰ ਨੀ ਜਾਣਾ ਸੀ ਸ਼ਿਫਟ ਨੀ ਹੋਣਾ ਸੀ ਕੋ ਕੰਮ ਹੀ ਨੀ ਹੁੰਦਾ
ਅਰੇ ਥੱਲੇ ਤੇ ਰ ਥੱਲੇ ਤੇ ਸੀ ਦਾਦੀ ਨਾਲ
ਅੱਛਾ ਹਜੇ ਸ਼ਿਫਟ ਨਹੀਂ ਹੋਈ ਸੀ
ਨਾ ਦਾਦੀ ਨਾ ਥੱਲੇ ਹੀ ਸੀ ਉਹ ਦਾਦੀ ਨੇ ਚੁੱਕਿਆ ਹੀ ਨਹੀਂ ਉਹ ਫੇਰ ਉੱਪਰ ਚਲੇ ਗਈ ਸ਼ਿਬੂ ਉਹ ਕਹਿੰਦੀ ਕਮ ਸੇ ਕਮ ਸ਼ਿਬੂ ਦੂ ਤੋਂ ਬਣਾ ਦਿਆ ਕਰੇਗਾ ਮੇਰੇ ਕੋ
ਹਾਂ ਸਹੀ ਗੱਲ ਹੈ।
ਉਹ ਤਾਂ ਹੀ ਤਾਂ ਉੱਪਰ ਗਈਏ ਕਹਿੰਦੀ ਕਮ ਸੇ ਕਮ ਚਲੋ ਮੈਂ ਦੂਧ ਬਣਾ ਲੂੰਗੀ ਵੋ ਉਠਾ ਤੋਂ ਲੇਗਾ ਗੋਦ ਮੇ ਰੋ ਰਹੀ ਹੈ ਉਠਾ ਤੋ ਦੇ ਲੇਗਾ। ਦੂਧ ਤੋਂ ਪਿਲਾ ਦੇਗਾ ਉਸਕੋ ਕਹਿੰਦੀ ਦੂਧ ਹੀ
ਕਰ ਲੈ ਹੋਰ ਕੀ ਉਹੀ ਕਰ ਲੈ।
ਆਂ ਤੇ ਤਾਂਈ ਤੇ ਚਲੀ ਗਈ ਉੱਪਰ ਫੇਰ ਦਾਦੀ ਆ ਗਈ ਘਰ।
ਅੱਛਾ।
ਕਹਿੰਦੀ ਨਾ ਲੜਕੀ ਪਕੜ ਰਹੇ ਥੇ ਰੋ ਰਹੀ ਥੀ
ਬੈਠੋ ਤੁਹਾਨੂੰ ਚੁੱਕਣਾ ਤੇ ਪੈਗਾ ਕੁਛ
ਹੈਂ ਉਹ ਫ ਕਿੰਨਾ ਇਹਨਾਂ ਨੇ ਏਸੀ ਵਾਲੇ ਕਮਰਿਆਂ ਤੋਂ ਭੇਜਨਾਂ ਨੂੰ ਤੇਦੀ ਮਾਂ ਕਿਹਾ ਸੀ ਏਸੀ। ਬੈਠ ਜੌ ਐਕ ਵਾਲੇ ਕਮਰੇ ਚ ਬੈਠ ਜੌ
ਮੈਂ ਕਹਿ ਰਹੀ ਹਾਂ ਬਈ ਕੋਲ ਬੈਠੇ ਹੋ ਤੇ ਹੁਣ ਇਹ ਤਾਂ ਕੰਮ ਤੇ ਕਰਨਾ ਪੈਣਾ ਥੋੜਾ ਬਹੁਤ।
ਉਹ ਕੋਈ ਤੇਰੇ ਕੋਲ ਘਰ ਦਾ ਥੋੜਾ ਨਾ ਕਰਉਣੇ ਨੇ ਬੱਚੇ ਦਾ ਤਾਂ ਵੀ। ਕਰਨਾ ਪੈਣਾ ਹੀ ਪੈਣਾ ਥੋੜਾ ਚਲੋ ਏਧਰ ਏਸੀ ਚ ਚਲੋ। ਹਾਂ। ਉਹੀ ਤੇ ਬੰਦਾ। ਲੰਗੋਟ ਹੀ ਬੈਠੇ ਬੈਠੇ ਲੰਗੋਟ ਬਦਲ ਦਿੰਦਾ ਪੋਟੀ ਸਾਫ਼ ਕਰ ਦਿੰਦਾ ਜੇ ਕਰਤੀਏ। ਹੁਣ ਕੋਈ ਚੁੱਕਣਾ ਥੋੜੀ ਨਾ ਹੁੰਦਾ ਦੋ ਮਿੰਟ ਫੋਟੀ ਸਾਫ਼ ਕਰਨਾ ਚੁੱਕ ਦਿੰਦਾ ਹੈ।
ਹਾਂ।
ਹਾ ਥਲੇ ਗੇਟ ਖੋੱਲੋ। ਹਾਂ। ਉਹੀ ਤੇ ਕਹਿਹੇ ਸੀ ਕਹਿੰਦੀ ਕੁਛ ਨੀ ਕਰ ਰਹੀ ਕਹਿੰਦੀ ਬਾਬੀ ਜੇਸੀਂ ਆਪ ਕਰਤੇ ਤੇ ਵੈਸੇ। ਦਾਦੀ ਕੁਛ ਕਰ ਹੀ ਨਹੀਂੀ ਰਹੇ। ਕਹਿੰਦੀ ਆਪ ਤ ਕਹਿੰਦੀ ਆਪ ਤ ਉੱਠਣੇ ਵੀ ਨੀ ਦੇਤੇਤੇ ਮੇਰੇ ਕੋਲ।
ਅੱਛਾ।
ਜਾ ਲ਼ੈ ਕੇ ਆ ਉੱਪਰੋਂ ਦੀ ਚਾਬੀ ਉਹੀ ਤੇ।
ਹੋਰ ਸਭ ਠੀਕ ਐ?
ਹਾਂ, ਸਭ ਵਧੀਆ।
ਕੀ ਤਿਆਰੀਆਂ ਚੱਲ ਰਹੀਆਂ, ਤੁਹਾਡੀਆਂ?
ਹੈਂ!
ਕੀ ਤਿਆਰੀਆਂ ਚੱਲੀ
ਕੁਝ ਨੀ ਲਹਿੰਗਾ ਬੁੱਕ ਕਰਾ ਕੇ ਆਏ ਸੀ ਅੱਜ।
ਮੈਂ ਐ
ਮਾਰਨਾ ਕਿਓਂ ਏ, ਤੂੰ ਹੱਥ ਕਿਉਂ ਚਲਾਣਾ, ਮੈਂ ਲਹਿੰਗਾ ਬੁੱਕ ਕਰਾ ਕੇ ਆਈ ਸੀ।
ਅੱਛਾ, ਉੱਥੇ ਵੀ ਬੱਚਿਆਂ ਦੇ ਨਾਲ। ਉੱਥੇ ਵੀ ਪੰਗੇ ਲੈ ਰਹਾ ਬੱਚਿਆਂ ਦੇ ਨਾਲ।
ਅਰੇ ਐ ਹਰਜਸ਼ ਮਾਰਦਾ ਪਿਆ ਏਨੂੰ। ਗੈਰੀ ਨੂੰ, ਮੈਂ ਕੇਆ ਫੇਰ ਉਹ ਵੀ ਹੱਥ ਚ ਚਲਾਏਗਾ।
ਹਾਂ, ਠੀਕ ਐ, ਅਵਾਜ਼ ਆ ਰਹੀ ਐ।
ਹਾਂ ਇਥੇ ਹੋਰ, ਕੀ ਬਣਾਇਆ ਅੱਜ?
ਅੱਜ ਮੈਂ ਖਿਚੜੀ ਬਣਾਈ ਸੀ, ਛੋਲਿਆਂ ਦੀ ਦਾਲ ਦੀ ਖੇਡਵੀ ਖਿਚੜੀ।
ਅੱਛਾ।
ਨਾਲ ਕਰੇਲੇ ਬਣਾਏ ਸੀ, ਫੇਰ ਕਰੇਲੇ ਬਣਾ ਕੇ ਰੱਖ ਤੇ ਫਰਿੱਜ ਚ। ਖਾਧੇ ਜਾਂਦੇ ਨੇ, ਇੱਕ-ਇੱਕ, ਦੋ-ਦੋ ਖਾ ਲੈਂਦੇ ਨੇ ਨਾ।
ਹਾਂ। ਓ ਕਰੇਲਿਆਂ ਦੇ ਵਧੀਆ ਖਾਧੇ ਜਾਂਦੇ।
ਹਾਂ, ਮੈਂ ਬਣਾ ਕੇ ਰੱਖ ਬਣਾ ਕੇ ਰੱਖ ਦਿੰਨੀ ਆ ਕਿੱਲੋ, ਤੇ ਮੈਂ ਖਾਂਦੇ ਪੀਂਦੇ ਨੇ ਰਹਿੰਦੇ ਨੇ ਨਾਲ।
ਓਹੀ ਤੇ ਜਦੋਂ ਮਰਜ਼ੀ ਖਾ ਲੋੋ।
ਪਿਆ ਤਾਂ ਹੁੰਦਾ ਤੇ ਤਿੰਨ ਚਾਰ ਛੋਟਾ ਜਿਹਾ ਕਰੇਲਾ ਰੱਖਿਆ ਨਾਲ।
ਹਾਂ, ਉਹੀ ਤੇ ਐ ਹੀ ਹੁੰਦਾ, ਜਦੋਂ ਮਰਜ਼ੀ ਖਾਲੋ।
ਸਹੀ ਰਹਿੰਦਾ ਨਾ, ਸ਼ੂਗਰ ਵਾਲੇ ਬੰਦੇ ਵਾਸਤੇ ਕਰੇਲਾ।
ਮੈਨੂੰ ਆਪ ਬੜੇ ਸਵਾਦ ਲਗਦੇ ਨੇ।
ਏ ਨਾ ਪਹਿਲੇ ਭਰਕੇ ਵੀ ਬਣਾ ਕੇ ਰੱਖ ਸਕਦੇ ਆ ਥੋੜੇ ਜਿਹੇ।
ਹਾਂ।
ਮੈਨੂੰ ਵੀ ਬੜੇ ਸਵਾਦ ਲਗਦੇ ਨੇ।
ਤੜਕਾ ਮਾਰ ਕੇ। ਤੇ ਆਪਣਾ ਹੁਣ ਉ ਉਹਨਾਂ ਨੂੰ ਕਰੇਲਿਆਂ ਨੂੰ ਨਾ ਤੜਕਾ ਮਾਰਕੇ
ਅੱਛਾ, ਅਰੇ ਉਦੋਂ ਮੈਂ ਜਲਦੀ ਜਲਦੀ ਚ ਬਣਾਏ ਸੀ ਮਰ ਗਏ, ਮੈਂ ਤਲੇ ਨੀ ਉਹ ਕਚਰੀਆਂ ਜੀ ਬਣਾਈਆ ਤੇ ਮੈਂ ਤੱਲੀਆਂ ਨੀ।
ਹਾਂ, ਫਿਰ?
ਓਏ, ਫੇਰ ਉਹ ਖ਼ਰਾਬ ਹੋ ਗਈ।
ਨਹੀਂ ਤਲੋ ਨਾ ਤਲੋ ਇਹਨੂੰ ਵਧੀਆ ਕਰਕੇ ਬਣਾਓ ਨਾ ਨਾਲ ਭਿੰਡੀਆਂ ਦਿੳ ਤਾਂ ਸਵਾਦ ਲੱਗਦੇ ਨੇ
ਮੋਟਾ ਜੀ ਦੀ ਸ
ਕੌੜਾਪਨ ਤਾਂ ਹੁੰਦਾ ਕੌੜਾਪਨ ਨੀ ਹੋਏਗਾ ਤਾਂ ਸਵਾਦ ਕਿੱਥੋ ਆਏਗਾ
ਹਾਂ ਓ ਮੈਂ ਤੱਲਨਾ ਹੀ ਭੁੱਲ ਗਈ ਸੀ ਹੋਰ
ਹੈਲੋ
ਹਾਂਜੀ
ਹੈਂ ਕੀ
ਮੈਂ ਕਿਹਾ ਉਹ ਕੌੜੇ ਹੋੰਏਗੇ ਤਾਂ ਹੀ ਸਵਾਦ ਲੱਗਦੇ ਨੇ ਮਿੱਠਾ ਨੀ ਸਵਾਦ ਲੱਗਦਾ
ਹਾਂ ਉਹਦੇ 'ਚ ਥੋੜਾ ਕੋੜਾ ਪਣ ਹੋਵੇ ਨਾ ਕਰੇਲਿਆਂ ਵਿੱਚ, ਸਵਾਦ ਵੀ ਆਂਦਾ ਮਜਾ ਵੀ ਆਂਦਾ ਮਸਾਲਾ ਵਧੀਆ ਪਿਆ ਚਾਈਦਾ ਦੁੱਧ ਬਣਿਆ ਹੋਇਆ
ਹਾਂ ਹਾਂ ਉਈ ਤੇ ਸਵਾਦ ਤਾਂ ਹੀ ਆਉਂਦੇ ਨੇ ਜੇ ਸਹੀ ਬਣੇ ਹੋਣ
ਹਾਂ
ਹ
ਹੈਲੋ
ਕੀ ਖਾ ਲਿਆ ਅੱਜ ਬਣਾਕੇ
ਅੱਜ ਤੇ ਬਨਾਇਆ ਸੀ ਭਰਥਾ ਬੈਂਗਣ ਦਾ ਭਰਥਾ, ਦਹੀਂ ਫੇਰ ਬਾਰ ਕੁਲਚੇ ਛੋਲੇ ਵਾਲਾ ਆ ਗਿਆ ਉਹ ਖਾਦੇ ਕੁਲਚੇ ਛੋਲੇ
ਅੱਛਾ
ਗਲੀ 'ਚ
ਹਮ ਹੁੰ
ਫੇਰ ਉਹ ਕੁਲਚੇ ਛੋਲੇ ਖਾਦੇ
ਸਹੀ
ਹੋਰ ਕਿੱਥੇ ਘੁੰਮਨ ਫਿਰਨ ਜਾ ਰਹੇ ਬਾਜ਼ਾਰ
ਆ ਨਹੀਂ ਹਜੇ ਤੇ ਨਹੀਂ ਗਏ ਮੈਂ ਅੱਜ ਅੱਜ ਉਹ ਲਹਿੰਗਾ ਹੀ ਬੁੱਕ ਕਰਾ ਕੇ ਆਏ ਸੀ
ਅੱਛਾ ਲਹਿੰਗਾ ਬੁੱਕ ਕਰਾਇਆ
ਆਹੋ
ਅੱਛਾ ਤੇ ਕਿਰਾਏ ਤੇ ਮਿਲ ਜਾਂਦੇ ਹੋਣਗੇ ਲਹਿੰਗੇ
ਹਾਂ ਹਾਂ ਰੈਂਟ ਤੇ ਕਰਾਇਆ ਅਰੇ ਡ੍ਰੈਸਾਂ ਪਾ ਵੀ ਲਓ ਡ੍ਰੈਸ ਸਪਾ ਲਓ ਲੈ ਲਓ ਇਨੀ ਮਹਿੰਗੀ ਫੇਰ ਪਾਈ ਨੀ ਜਾਂਦੀ
ਹਾਂ
ਹੋਰ ਅਗਲੇ ਫਿਰ ਕਿਸੇ ਦਾ ਵਿਆਹ ਆਂਦਾ ਫਿਰ ਸੋਚਦੇ ਨਵੇਂ ਪਾਈਏ ਐਂਹੀ ਚੱਕਰ ਹੋ ਜਾਂਦਾ
ਹਮ
ਉਹੀ ਤੇ
ਤੇ ਵਧੀਆ ਮਿਲ ਜਾਂਦੇ ਲਹਿੰਗੇ
ਹਾਂ ਬੜੇ ਭਾਰੇ ਭਾਰੇ ਨੇ ਹਲਕੇ ਵੀ ਐ ਭਾਰੇ ਵੀ ਹੈ
ਕਿੰਨਾ ਕਿਰਾਇਆ ਚਲਾ ਜਾਂਦਾ
ਦੋ ਦੋ ਹਜ਼ਾਰ ਦਾ ਮਿਲਿਆ ਪੱਚੀ ਪੱਚੀ ਸੌ ਕਹਿੰਦਾ ਸੀ ਹਾਂ ਪੱਚੀ ਸੌ ਕਹਿੰਦਾ ਸੀ ਦੋ ਹਜ਼ਾਰ ਦਾ ਮਿਲਿਆ
ਅੱਛਾ ਕਿਤੇ ਦਿਨ
ਦੋ ਦਿਨ ਵਾਸਤੇ ਚਾਰ ਦਾ ਵਿਆਹ ਹੋਇ ਪੰਜ ਨੂੰ ਵਾਪਸ ਦੇ ਤੋਂ
ਅੱਛਾ ਸਹੀ
ਹਠ
ਹਾਂ ਠੀਕ ਆ
ਓਕੇ ਬਾਏ
ਕ ਬਾਏ ਮੈਂ ਕਰਦੀ ਹਾਂ
ਠੀਕ ਠੀਕ ਆ
ਮਹਿਤ
ਹਾਂ ਕਰ